ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਹੋ ਕੀ ਹਾਲ। ਕੀ ਹਾਲ -ਚਾਲ, ਕੀ ਕਰ ਹੋਰ ਕੀ ਕਰਦੇ ਹੋ ਤੁਸੀਂ? ਅਸੀਂ ਕੁਛ ਨੀ ਬਸ, ਕਮੀਜ਼ ਆਈ। ਤਰਪਾਈ ਕਰਦੀ ਸੀ। ਉਹ ਚਾਹ ਬਣਾਈਏ ਹੁਣ।
ਅੱਛਾ -ਅੱਛਾ।
ਹਾਂ।
ਅਸੀਂ ਹੁਨੇ ਠਹਿਰ ਕੇ ਬਣਾਵਾਂਗੇ ਬੱਚੇ ਆਉਣਗੇ ਟਿਊਸ਼ਨ ਤੋਂ।
ਹਾਂ। ਨਹੀਂ ਮੈਂ ਵੀ ਚਾਹ ਬ ਇਹਨਾਂ ਨੇ ਮੰਗੀ ਨਾ ਚਾਹ ਬਣਾਈ।
ਅੱਛਾ- ਅੱਛਾ।
ਇਹਨਾਂ ਵਸਤੇ ਬਣਾਇਆ ਕੱਪ ਚਾਹ।
ਅੱਛਾ- ਅੱਛਾ ਹੋਰ
ਕੀ ਕਰਦੇ ਸੀ?
ਬਸ, ਅਸੀਂ ਵੀ ਸੁੱਤੇ ਪਏ ਸਾਂ। ਹੁਣ ਉੱਠੇ ਆ। ਹਾਂ, ਅੱਜ ਮੌਸਮ ਵੀ ਵਧੀਆ ਨਾ, ਹਾਂਜੀ ਗਏ ਕੀ। ਹਾਂਜੀ।
ਅਜ ਮੌਸਮ ਸਹੀ। ਲੱਗਿਆ ਅਨਕੰਡ ਮਣ ਲੱਗਿਆ ਹੈ। ਹਨਾ। ਕਨ- ਮੰਨ ਗਿਆ ਠੰਡਾ ਹੋਏ ਦਾ ਮੌਸਮ। ਠੀਕ ਹੈ।
ਹੋਰ ਕੀ ਬਣਾ ਲਿਆ ਤੁਸੀਂ?
ਅਸੀ ਦਾਲ ਬਨੀ ਸੀ।
ਅੱਛਾ।
ਨਾਲ ਚਾਵਲ ਬਣਾਏ ਸੀ। ਹਾਂ, ਬੱਚੇ ਨੇ ਖਾ ਲਿਆ। ਦਾਲ ਚਾਵਲ ਖਾ ਲੈਂਦੇ ਆ।
ਹਾਂਜੀ, ਉਹ ਤੇ ਹੈ। ਅਸੀਂ ਕੜੀ ਚੌਲ ਬਣਾਏ ਸੀ। ਉਹ ਖਾ ਲਿਆ ਬੱਚਿਆਂ ਨੇ।
ਵਾਹ! ਪਾਪਾ ਕੋਲੋਂ ਦਫ਼ਤਰ ਵੀ ਨਾਮ ਅਸੀ ਬਣਾਏ ਸੀ, ਚਾਵਲ, ਮੂਗ ਸਾਭਤ ਦਾਲ ਨਾਲ ਚਾਵਲ ਸੀ, ਮੇਰਾ ਰਾਤ ਦੇ ਚਾਵਲ ਸੀ। ਕੀ ਨੂੰ ਵੀ ਪਏ ਦੇਸੀ। ਫ ਥੋੜੇ ਫਿੱਕੇ ਬਣਾਏ ਚਾਵਲ। ਉਹ ਵੀ ਪਏ ਦੇ ਹੁਣ
ਅੱਛਾ, ਠੀਕ ਐ। ਤੇ ਬਣਾਣਾ ਐਹੀ ਬਣਾਣਾ।
ਆਹ! ਖਾਣਾ ਹੀ ਹੈ।
ਹਾਂਜੀ-ਹਾਂਜੀ। ਉਹ ਤੇ ਹੋਰ ਵਧੀਆ। ਹਾਂਜੀ- ਹਾਂਜੀ ਉੱਥੇ ਆ। ਰਾਤੀ ਵੇਖਾਂਗੇ ਕੀ ਬਣਾਵਾਂਗੇ।
ਹਾਂ।
ਹਾਂ, ਕੜੀ ਅਸੀਂ ਖਾਂਦੇ ਨੀ ਰਾਤੀ।
ਕੜੀ ਅਸੀ ਵੀ ਨੀ ਖਾਉਂਦੇਗੇ।
ਹਾਂ ਰਾਤੀ ਨੀ ਖਾਂਦੇ ਆ।
ਹਾਂ ਕੜੀ ਨਾ ਵਹੀ ਹੋ ਜਾਂਦੀ।
ਹਾਂਜੀ-ਹਾਂਜੀ ਹੋ ਜਾਂਦੀ ਹੈ, ਫਿਰ ਅਸੀਂ ਸਵੇਰੇ ਖਾਂਦੇ ਹਾਂ ਨਾਸ਼ਤੇ ਨੂੰ
ਹਾਂ ਅਸੀਂ ਸਵੇਰੇ ਤੁਹਾਡੇਕਾਰ ਲਾ ਲੈਦੇ ਐ, ਇੱਕ ਜਵੈਨ ਦੀਵਾਲੀ ਨਾ ਤੇਲ ਦੇ ਵਿੱਚ ਜੇ ਐਦਾ ਤੜਕਾ ਲਾ ਦੇਣਾ ਮਾੜੀ ਮਿਰਚ ਪਾ ਕੇ ਖਾ ਲੈਦੇ ਆ, ਅਸੀਂ ਫ ਚੋਲ ਆਏ ਸੀ ਘੜੇ
ਅੱਛਾ, ਅੱਛਾ,
ਹੂੰ ਮੇਰੀ ਅੱਜ, ਹ ਮੇਰੀ ਅੱਜ ਉਦੋਂ ਦੀ ਹੁਣ ਅੱਜ ਪਈ ਸੀ, ਸਵੇਰੇ ਖਾੀ ਕੜੀ- ਗਰਮ ਕਰਕੇ ਨਾ ਉਹ ਖਾਧੀ,
ਉਹ ਤੇ ਹੈ ਹੋਰ
ਭਿੰਡੀਆਂ ਸੀ ਮੇਰੀ ਪਾਈ ਦੀਆਂ,
ਅੱਛਾ,
ਹਾਂ ਨਾਲ ਉਹ ਅਸੀ ਪਨੀਰ ਬਣਾਇਆ ਸੀ ਹੈਂ।
ਭਰ ਕੇ ਬਣਾਦੇ ਕੱਟ ਕੇ ਬਣਾਦੇ ਭਿੰਡੀਆਂਂ,
ਕੱਟ ਕੇ ਜਿੱਦਾਂ ਹਾਂ ਕੱਟ ਕੇ ਲਓ, ਆਪਣੀ ਮਰਜ਼ੀ ਐ ਜਾਂ ਲੰਬੀਆਂ ਬਣਾ ਲਓ, ਹਾਂ ਲੰਬੀਆਂ ਚੀਰ ਲਉ। ਬਾਂਗੋਲ ਕਰਕੇ ਕੱਟ ਲਓ।
ਅੱਛਾ, ਅੱਛਾ,
ਬਸ ਉਹਹੀ ਪੀ ਪਨੀਰ ਸੀ, ਥੋੜਾ ਪਿਆ ਉਹ ਬਣਾਇਆ ਸਵੇਰੇ ਨਾਸ਼ਤੇ ਚ ਬਸ ਅ ਨਾਸ਼ਤਾ ਕਰ ਲਿਆ, ਵਾਲਾ ਦਾਲ ਪੈਏ ਦਾ ਵਾਲੀ ਮੂੰਗੀ ਸਾਬਤ
ਅੱਛਾ, ਅੱਛਾ,
ਹੂੰ,
ਠੀਕ ਆ,
ਆਹ ਹੋਰ ਤੁਸੀਂ ਕੜੀ ਕਿੱਦਾਂ ਬਣਾਦੇ ਹੋ?
ਅਸੀਂ ਕੜੀ ਪਹਿਲੇ ਲੱਸੀ ਨੂੰ ਪਾਦੇ ਹਾਂ ਫੇਰ ਬੇਸਣ, ਸਾਰਾ ਮਸਾਲਾ ਵਿੱਚ ਹੀ ਪਾ ਕੇ ਨਾ ਫੇਰ ਉਹਦਾ ਤੜਕਾ, ਲਾਦੇ ਆ ਉਹ ਕੀ ਕਹਿੰਦੇ ਅਦਰਕ ਪੇਸਟ ਪਾ ਕੇ ਨਾ, ਪਹਿਲੇ ਉਹ ਮੇਥੇ ਪਾਉਦੇ ਆ। ਫੇਰ ਉਹਨੂੰ ਥੋੜਾ ਫਰਾਈ ਕਰਕੇ ਫੇਰ ਅਸੀਂ ਲੱਸੀ ਪਾ ਦਿੰਦੇ ਹਾਂ ਜਿਹੜਾ ਘੋਲ ਪਾਇਆ ਕੀਤਾ, ਨਾ ਉਹਨੂੰ ਕੱਢਦੀ ਰਹੇਗੀ ਕੱਢਦੀ ਰਹੇਗੀ। ਤੇ ਫੇਰ ਬਣ ਜਾਂਦੀ ਹੈ।
ਹੋਰ,
ਹਾਂਜੀ,
ਉੜਲ ਪੱਲ
ਹਾਂਜੀ, ਪਕੌੜੇ ਪਾਦੇ ਪਿਆਜਾਂ ਦੇ ਹਾਂਜੀ ਉਹਦੇ ਬਗੈਰ ਹਹ ਸਵਾਦ ਨੀ ਲੱਗਦੀ ਕੜੀ ਹਾਂ ਇੱਕ ਦਿਨ ਮੈਂ ਆਲੂ ਪਾਏ ਸੀ ਤੋਟੇ ਸਹੀ ਨੀ ਮੈ ਸਾਨੂੰ ਲੱਗੀ।
ਕੜੀ ਚ ਆਲੂ ਹਾਂ ਤਾਂਈ ਆਲੂ ਪਾਉਂਦੇ ਆ ਕੜੀ ਚ
ਆਹ ਨਾ ਸੁਵਾਦ ਹੀ ਮਾਰਿਆ ਜਾਂਦਾ ਉਹ ਵਾਲਾ
ਹੁ ਕੋਈ ਆਲੂ ਪਾਉਂਦੇ ਕੜੀ ਚ ਕੋਈ ਮੂੰਗਰਾ ਪਾ ਲੈਂਦਾ ਕੜੀ ਚ ਉਹ ਨੀ ਸਵਾਦ ਆਉਂਦਾ ਜਿਆਦਾ ਪਕੌੜੇ ਦਾ ਸਵਾਦ ਆਉਂਦਾ।
ਔ ਤੇ ਹੈ। ਔਰ ਬੱਚੇ
ਆਹ ਬੱਚੇ ਲੇਟ ਹੋਈ ਆ।
ਅੱਛਾ, ਅੱਛਾ ਠੀਕ ਸਾਡੇ ਵੀ ਸਾਡੇ ਵੀ ਅੱਜ ਹੀ ਗਏ ਹੈ।
ਹਾਂ
ਉਹਨਾਂ ਦੀ ਮੈਡਮ ਹਾਂਜੀ ਅੱਜ ਪ ਉਹਨਾਂ ਦੀ ਮੈਡਮ ਬੋਲਦੀ ਵੀ ਸੀ। ਕੀ ਗੱਲ ਤੁਸੀਂ ਨਾਨੀ ਦੇ ਘਰ ਹੀ ਹਜੇ ਤੱਕ ਰਹੇ ਹੋਏ ਹੋ ਕਿ ਬੱਚਿਆਂ ਨੂੰ ਕਹਿਦੀ ਮੈਂ
ਹਾਂ ਅੱਛਾ। ਕੀ ਲੈਂਦੇ ਤੁਹਾਡੇ ਟਿਊਸ਼ਨ ਦੇ ਪੈਸੇ
ਅਸੀਂ ਦਿੰਦੇ ਹਾਂ ਛੇ ਸੌ ਸੱਤ ਸੌ ਰੁਪਏ ਦੇਣ ਜਾਂਦੇ ਹਾਂ ਅਸੀਂ
ਦੋਨੋ ਬੱਚਿਆਂ ਦਾ
ਹਾਂਜੀ ਇਕੱਠਾ ਹੀ ਸਤਸੋ ਦੇ ਕੇ ਆਉਂਦੇ ਹਾਂ।
ਹਹ
ਹਾਂਜੀ ਹੁਣ ਤੇ ਕਹਿੰਦੀ ਸੀ ਵਦਾ ਦਾਂਗੇ ਮੈਂ
ਅੱਛਾ ਹਮ ਠੀਕ ਹੈ ਸਾਡੇ ਵੀ ਗਏ ਹੋਣੇ ਤੁ ਹ ਚਾਰ ਵਜੇ
ਅੱਛਾ, ਅੱਛਾ, ਅੱਛਾ ਠੀਕ ਹੈ।
ਮੈਂ ਛੱਡ ਕੇ ਆਵਾਂ ਤੁਹਾਾਨੂੰ ਟਿਊਸ਼ਨ ਤੇ
ਉਹ ਤੇ ਆ ਮੈਂ ਵੀ ਅੱਜ ਹੀ ਮਸਾ ਹੀ ਨੀ ਨਿਕਲੇਿਆ ਅੱਜ ਵੀ ਅੱਜ ਵੀ ਕਹਿੰਦੇ ਛੁੱਟੀ ਮੈਂ ਕਿਹਾ ਬਾਰਿਸ਼ ਇੱਥੇ ਕੋਲ
ਹਾਂ ਇਹਨੂੰ ਥੋੜ੍ਹੀ ਭਾਰ ਸੀ ਕਨਮਨ ਲੱਗੀ ਹੁੰਦੀ ਵੈਸੇ ਮੌਸਮ ਠੰਡਾ ਹੋ ਗਿਆ।
ਠੰਡਾ ਤਾਂ ਹੋ ਗਿਆ ਹੁਣ ਵੀ ਬੱਦਲ ਹੈ।
ਹਾਂ ਬਦਲ ਤੇ ਹੈਗਾ। ਤੇਜ਼ ਨੀ ਨਾ ਵਰਦਾ ਮੀਹ ਤੇਜ ਆਏ ਨ ਇਕਦਮ ਕੱਲ ਮਨ ਲੱਗੇ ਕਿ ਖਿੱਚ ਖਿੱਚ ਹੋ ਗਈ ਬਾਜ਼ਾਰ ਚ ਵੀ ਗਲੀਆਂ ਚ ਖਿੱਚ ਖਿੱਚ ਹੋ ਗਈ।
ਹਮ ਸਹੀ ਕਿਹਾ ਹੋ ਜਾਂਦੀ ਆ ਹ
ਹੋਰ ਮੰਮੀ ਡੈਡੀ ਠੀਕ?
ਸਭ ਵਧੀਆ। ਸਭ ਵਧੀਆ ਗਏ ਹੋਏ ਆ ਕੰਮ ਤੇ ਵੀ ਆਉਣਗੇ ਹੁਣ ਛੇ ਵਜੇ ਆਣਗੇ।
ਠੀਕ ਹਾਂ ਠੀਕ
ਹਾਂ ਹੋਰ ਤੁਹਾਡੇ ਹਸਬੈਂਡ ਕੀ ਕਰਦੇ?
ਸਾਡੇ ਬਾਹਰਏ ਘਰ ਹੀ ਹੈਹਾ ਮੈ ਚਾਹ ਦੇ ਕੇ ਆਈ ਸੀ।
ਅੱਛਾ।
ਚਾਹ ਦੇ ਕੇ ਆਈ
ਅੱਛਾ, ਅੱਛਾ।
ਹੁ
ਠੀਕ। ਤੁਸੀ ਨਹੀ ਗਏ ਕਿਧਰੇ ਘੁੰਮਣ ਘੁੰਮਣ ਨੀ ਗਏ
ਨਾ ਕਿਥੇ ਜਾਣਾ ਘੁੰਮਣ ਗਰਮੀ ਚ ਇਨੀ
ਗਰਮੀ ਹੁਣ ਤੇ ਵਧੀਆ ਮੌਸਮ ਬਣਿਆ ਹੋਇਆ।
ਹਾਂ ਮੀਹ ਵਿੱਚ ਕਿੱਥੇ ਜਾਆ ਜਾਂਦਾ ਕੀਚ ਕੀਚ ਵਿੱਚ
ਤੇ ਫੇਰ ਕਿ ਹੋ ਗਿਆ ਮੈਂ ਤੇ ਜਾਂਦੀ ਹਾਂ।
ਅੱਛਾ,
ਹੁਣੇ ਮੈਂ ਚ ਚਵਾਂਗੀ ਸਾਢੇ ਪੰਜ ਵਜੇ ਜਾਵਾਂਗੀ ਬਾਜ਼ਾਰ। ਮੈਂ ਉਹ ਕੱਪੜੇ ਉਹ ਦੇਣ ਜਾਂਦੀ ਨਾ ਸਿਲਾਈ ਕਰਨੀ ਆ ਮੈਂ
ਹਾਂ ਫ ਸੂਟ ਦੇਣ ਜਾਂਦੇ ਨਾ ਤਰਪਾਈਆਂ ਤਰਪਈਆਂ। ਤਾਂ ਕਰਕੇ ਸਾਡਾ ਤਾਂ ਗੇੜਾ ਨੀ ਲੱਗਦਾ ਸਾਡੇ ਤੇ ਗਲੀ ਚ ਲੱਗੇਗਾ। ਪਦੇ ਦੇ ਆਵਾਂਗੇ ਠੀਕ ਨਹੀਂ ਦੇ ਆਵਾਂਗੇ ਘਰ ਬੈਠੇ ਅ ਨਹੀਂ ਤੇ ਲੈਣ ਆ ਜਾਂਦੇ ਆ।
ਅੱਛਾ ਅੱਛਾ,
ਹੂੰ, ਇਹ ਤੁਹਾਡੇ ਮਹੱਲੇ ਚ ਹੀ ਹੈ ਨਾ।
ਅੱਛਾ ਕੋਲ ਨਹੀਂ ਸਾਡੀ ਬੜੀ ਦੂਰ ਹੈ।
ਹਾਂ ਤੁਹਾਡੇ ਦੂਰ ਆ ਫ ਤਾਂ ਆਦਰ ਜਾਣਾ ਪੈਂਦਾ ਬਜ਼ਾਰ ਹੈ। ਤਾਂ
ਹੁਣ ਬੱਚੇ ਆਉਣਗੇ ਫੇਿਰ ਜਾਵਾਂਗੀ ਕਿਉਂਕਿ ਉਹਨਾਂ ਨੂੰ ਚਾਹ ਪਿਆ ਇਹ ਦੇ ਭੇਜਣਾ।
ਹਾਂ, ਨਹੀਂ ਠੀਕ ਹੈਗੇ ਬੱਚੇ ਫਿਰ ਚਾਹ ਚੂ ਮੰਗਦੇ ਆ ਨਾ।
ਹੋਰ ਕਹਿਣਗੇ ਲੈ ਮੰਮੀ ਚਲੀ ਗਈ ਐ ਚਾਹ ਬੰਨੀ।
ਬਣ ਗਈ ਨਾ, ਸਾਡਾ ਤੇ ਕਿਤੇ ਬਾਜਾਰ ਚੱਕਰ ਲੱਗਦਾ ਈ ਨੀ।
ਅੱਛਾ, ਕਿਉਂ ਉੱਥੇ ਬਾਜ਼ਾਰ ਨੀ ਆ ਤੁਹਾਡਾ
ਬਾਜ਼ਾਰ ਹੈਗਾ ਸਾਡਾ ਕੋਈ ਚੱਕਰ ਨੀ ਲਗਦਾ ਕੰਮ ਹੋਏ ਤਾਂ ਬੰਦਾ ਜਾਏ।
ਅੱਛਾ ਦੂਰ ਹੋਣਾ ਹਨਾ।
ਹਾਂ, ਦੂਰ ਵੀ ਹੈਗਾ ਕੁ ਪੰਸਾਲੀ ਬਾਜ਼ਾਰ ਆਓ ਤੇ ਫਿਰ ਇਧਰ
ਅੱਛਾ ਅੱਛਾ, ਠੀਕ ਵੈਸੇ ਦੂਰ ਐ। ਨਹੀਂ, ਸਾਡਾ ਕੋਲ ਐ ਅੱ ਅੱਛਾ ਅੱਛਾ, ਠੀਕ ਆ।
ਬਾਜ਼ਾਰ ਕੋਈ ਕੰਮ ਹੋਵੇ ਬੰਦਾ ਜਾਏ ਏਦਾਂ ਜਾਂਦਾ
ਹਾਂਜੀ ਉੱਥੇ ਹੈਗੀ, ਹਾਂਜੀ ਹਾਂਜੀ,
ਅੱਛਾ ਹੂੰ,
ਹੋਰ ਸਿਸਟ ਆਂਦਾ ਫੋਨ
ਸਿਸਟਲਾ ਹਾਂ ਆਂਦਾ ਰਹਿੰਦਾ। ਕਦੀ ਆ ਜਾਂਦਾ ਕਦੀ ਨਹੀਂ ਵੀ ਆਂਦਾ। ਆਹ,
ਹੋਰ ਤੁਹਾਡੇ ਤੁਹਾਡੇ ਫੋਮ ਜਿਹੜੇ ਹੁੰਦੇ ਪਏ ਸੀ ਉਹ ਭਰ ਗਏ ਤੁਹਾਡੇ ਫੋਮ
ਵੋਟਾਂ ਦੇ
ਹਾਂਜੀ,
ਹਾਂ, ਭਰ ਤੇ ਸੀਗੇ
ਅੱਛਾ ਅੱਛਾ, ਠੀਕ ਸਾਡੇ ਹੁਣ ਚਾਲੂ ਹੁੰਦੇ ਪਏ ਨਾ ਇੱਥੇ
ਅੱਛਾ,
ਹਾਂਜੀ, ਸਾਡੇ ਹੁਣ ਚਾਲੂ ਹੋ
ਸਾਡੇ ਭਾਰਤੇ ਅਸੀਂ ਨੇ ਫਾਰਮ ਫੁਰਮ ਭਰਤੇ ਆ। ਫੋਟੋ ਵੀ ਲੱਗੀ ਨਾ ਛੋਟੀਆਂ ਫੋਟੋਆਂ ਲੱਗੀਆਂ ਸੈਨ ਨੀ ਕੀਤੇ ਪਏ। ਆਪਣੇ ਆਪਣੇ ਸੈਨ ਕਰੋ।
ਹਾਂਜੀ,
ਸੈਨ ਨੀ ਹੋਏ ਪਏ
ਪਤਾ ਨੀ ਹੁਣ ਕੀ ਕਰਦੇ ਨੇ ਓ ਕੀ ਕਰੇਗੇ ਐ ਵੀ। ਬਾਈ ਪਬਲਿਕ ਨੂੰ ਉਹ ਕਰਨਾ ਪਰੇਸ਼ਾਨ ਹੋ।
ਹਾਂ ਹੋ
ਹਾਂ,
ਹੋਰ ਉੱਧਰ ਗਏ ਨੀ ਤੁਸੀਂ। ਘੁੰਮਣ ਘਾਮਣ ਭੈਣ ਜੀ।
ਨਾ ਅਸੀਂ ਤੇ ਗਈ ਨੀ।
ਅੱਛਾ।
ਗਰਮੀ ਇਨੀ ਐ। ਨਿਕਲਿਆ ਜਾਂਦਾ ਨੀ ਕੱਪੜੇ ਪਾਏ ਨੀ ਜਾਂਦੇ। ਨਾਈਟ ਸੂਟ ਤੇ ਬੈਠੇ ਰਹਿੰਦੇ ਆ ਬਸ।
ਹਾਂ।
ਹਾਂ, ਹੁਣ ਤਾਂ ਚੱਲ ਠੰਡਾ ਮੌਸਮ ਹੁਣ ਤੇ ਚੱਲ ਠੀਕ ਐ। ਮੌਸਮ
ਹਾਂ, ਜੇ ਠੰਡਾ ਮੌਸਮ ਖਿੱਚ ਖਿਚ ਵੀ ਫੇਰ ਕਹਿੰਦੇ ਘਰ ਠੀਕ ਕਿਚ ਕਿਚ ਹੋਈ ਸੀ ਕੱਪੜੇ ਖਰਾਬ ਹੋ ਜਾਂਦੇ ਆ ਫੇਰ ਐਵੇਂ।
ਹਾਂਜੀ-ਹਾਂਜੀ।
ਕੱਪੜੇ ਖ਼ਰਾਬ ਹੋ ਜਾਂਦੇ ਆ ਹੋਰ। ਚਾਹ ਚੂ ਪੀ ਲੀ ਅੱਜ ਚਾਹ ਨੀ ਜੇ ਬਣਾਈ ਬੱਚੇ ਆਗੇ ਤਾਂ ਬਣਾਵਾਂਗੇ।
ਹਾਂ ਤਦ ਬਣਾਵਾਂਗੀ। ਮੰਮੀ ਜੀ ਹੈ ਨੀ ਸੀ ਮੈਂ ਕਿਆ ਫਿਰ ਬਾਦ ਵਿੱਚ ਬਣਾਵਾਂਗੇ ਅਸੀ। ਮੰਮੀ ਦੀ ਸ਼ਿਸ਼ਟਰ ਦੇ ਘਰ ਗਏ ਆ ਅਪਣੀ।
ਸ਼ਿਸ਼ਟਰ ਜੇੜੀ ਨੇ ਕੋਲ ਏ ਸ਼ਿਸ਼
ਹਾਂਜੀ, ਕੋਲ ਏ ਜੇੜੀ ਕੈਂਦੇ ਅੱਜ ਉੱਥੇ ਜਾਣਾ ਸਵੇਰ ਦੇ ਗਏ ਓਏ ਆ।
ਅੱਛਾ, ਠੀਕ ਦਿਆੜੀ ਲਗਾਣ ਗਈ ਅੱਜ। ਠੀਕ।
ਕੈਂਦੇ ਅੱਜ ਮੈਂ ਜਾਣਾ ਈ ਜਾਣਾ।
ਹਾਂ।
ਅੱਜ ਮੌਸਮ ਵੀ ਠੀਕ ਸੀ ਨਾ।
ਅਜ ਮੌਸਮ ਠੀਕ ਮੌਸਮ ਵਦੀਆ ਵੈ।
ਹੋਰ ਤੁਸੀਂ ਨੀ ਜਾਂਦੇ ਅਪਨੀ ਸ਼ਿਸ਼ਟਰ ਘਰ।
ਸਾਡੀ ਤੇ ਬੜੀ ਦੂਰ ਏ।
ਅੱਛਾ, ਤੁਆਡੀ ਦੂਰ ਰੈਂਦੀ ਏ, ਹਾਂ ਉਹ ਤੇ ਹੈ ਈ ਏ।
ਉਦੇਈ ਜਦੋਂ ਛੁੱਟੀਆਂ ਪਓ ਇੱਕ ਚੱਕਰ ਲਾਓ ਬਸ। ਛੁੱਟੀਆਂ ਪਏਗੀ ਤੇ ਇੱਕ ਚੱਕਰ ਲਾਓ ਲਾਣੇ ਆ। ਯਾਂ ਦੀਵਾਲੀ ਤੇ ਜਾਵਾਂਗੇ ਇੰਜ ਹੁੰਦਾ। ਇਨਾਂ ਨੂੰ ਛੁੱਟੀਆਂ ਪੈਂਦੀ ਏ ਨਾ ਮੇਰੇ ਹਸਬੈਂਡ ਨੂੰ ਫਿਰ ਜਾਨੇ ਆ, ਹਾਂਜੀ। ਹਾਂਜੀ-ਹਾਂਜੀ।
ਤੂ ਦੀ ਵਾਟ ਫੇਰ ਤੇ ਨਈ ਜਾਯਾ ਜਾਂਦਾ ਰੋਜ, ਕੋਲ ਹੋਏ ਤੇ ਵਿੱਚ ਹੈਨਾ ਫੇਰ ਤੇ ਬੰਦਾ ਜਾਯਾ ਜਾਂਦਾ ਫੇਰ ਤੋਂ। ਮੇਲ ਮੁਲ ਆਂਦਾ, ਹਾਂ, ਪੰਜਾਬ ਇਚ ਹੋਰ ਫੇਰ ਮੁਸ਼ ਕਲ ਹੋ ਜਾਂਦਾ ਨਾ।
ਮੁਸ਼ਕਿਲ ਹੁੰਦਾ, ਫੇਰ ਬੱਚਿਆਂ ਨੂੰ ਛੁੱਟੀਆਂ ਨੀ ਪੈਂਦੀਆਂ।
ਹਾਂ।
ਬੱਚੇ ਕੈਂਦੇ ਮੈਂ ਛੁੱਟੀ ਨੀ ਲੈਣੀ ਮੰਮੀ ਸਕੂਲ ਦੀ ਇੱਕ ਵੀ।
ਓ ਤੇ ਹੈ ਈ ਏ, ਛੁੱਟੀ ਫੇਰ ਬੱਚਿਆਂ ਦੀ ਨਾ ਮਾਰੀ ਜਾਂਦੀ ਏ, ਕੰਮ ਪਿੱਛੇ ਹੋ ਜਾਂਦਾ ਬੱਚਿਆਂ ਦਾ।
ਹੁਣ ਛੋਟੇ ਦੇ ਪੇਪਰ ਨੇ ਤੇਰਾਂ ਤਾਰੀਕ ਨੂੰ।
ਹਾਂ, ਸਾਡੇ ਵੀ ਬੱਚਿਆਂ ਦੇ ਛੋਟੇ ਓਦੇ ਤੇਰਾਂ ਨੂੰ ਸ਼ੁਰੂ ਏ ਪੇਪਰ। ਆਹ ਹੋਰ ਸਾਢੇ ਤੇਰਾਂ ਨੂ ਹੂੰ, ਓਈ ਏਨਾ ਦੇ ਯੂਨਿਟ ਟੈਸਟ ਲੈਣੇ ਆ।
ਹਾਂਜੀ-ਹਾਂਜੀ, ਸਾਡੇ ਵੱਡੇ ਦੇ ਤੇ ਹੋ ਗਏ ਸੀ ਛੋਟੇ ਦੇ ਰੈ ਗਏ।
ਅੱਛਾ, ਹਾਂ। ਸਾਡੇ ਦੇ ਵੀ ਓਈ ਛੋਟੀ ਗੁੜੀਆਂ ਦੇ ਹੈਗੇ ਆ।
ਅੱਛਾ-ਅੱਛਾ।
ਆਹ ਤੇਰਾ ਨੂ ਸ਼ੁਰੂ ਏ।
ਅਛਾ। ਠੀਕ ਏ ਹੋਰ
ਹਾ, ਮੈਂ ਛੁੱਟੀਆਂ ਹੋਈਆਂ ਨੀ ਸਕੂਲ ਖੁੱਲੇ ਤੇ ਪੇਪਰ ਸ਼ੁਰੂ। ਹਾਂ, ਚਲੋ ਭੈਂਜੀ ਸਾਸੀ ਕਾ ਫਿਰ ਠੀਕ ਐ ਚੰਗਾ ਹੈ ਠੀਕ।